ਸ਼ਸ਼ੀਆ ਕਾ ਜੀ ਹੋਰ ਕਿੱਦਾਂ
ਵਧੀਆ ਜੀ ਤੁਸੀਂ ਸੁਣਾਓ ਜੀ
ਜੀ ਅਸੀਂ ਵੀ ਵਧੀਆ
ਕੀ ਕਰਦੇ ਸੀ ਜੀ
ਬਸ ਕੁਛ ਨੀ ਲੱਗੇ ਆਪਣੇ ਘਰ ਦੇ ਕੰਮਾਂ ਚ ਈ
ਅੱਛਾ ਜੀ ਅੱਛਾ
ਹੋਰ ਕੀ ਕੀ ਕਰੀਏ ਘਰ ਦੇ ਕੰਮ ਹੀ ਨੀ ਖਤਮ ਹੁੰਦੇ ਕਦੀ ਕੁਛ ਦੇ ਕਦੇ ਕੁਛ
ਹਾਂਜੀ ਸਹੀ ਗੱਲ ਏ ਜੀ ਹੋਰ ਕੀ ਲੱਗੇ ਸੀ ਵੈਸੇ
ਵੈਸੇ ਤਾਂ ਅਜੇ ਕੁਛ ਨੀ ਦੋ ਭਰਾ ਆਏ ਵੇ ਸੀ ਉਹਨਾਂ ਦੇ ਘਰ ਦਾ ਮਹੂਰਤ ਸੀਗਾ ਅੱਜ ਮਿੱਠਾ ਮੂੰਹ ਕਰਾਉਣ ਆਏ ਸੀ ਘਰੇ ਮੇਰੇ ਮਮਾ ਦੇ ਮੁੰਡੇ ਐ ਨਾ
ਠੀਕ ਆ ਜੀ
ਬਸ ਉਹਨਾਂ ਨੇ ਅੱਜ ਮਹੂਰਤ ਕੀਤਾ ਸੀ ਉਹ ਆਏ ਵੇ ਸੀ
ਅੱਛਾ ਜੀ ਕੀ ਬਣਾ ਲਿਆ ਫੇਰ
ਆਜ ਤਾਂ ਦੇਖੋ ਅਸੀਂ ਰਾਜਮਾਂ ਚਾਵਲ ਬਣਾਏ ਐ ਹੋਰ ਕੀ ਰਾਜਮਾਂ ਚਾਵਲ ਵੀ ਕਿਹੜਾ ਇਹਨਾਂ ਦੇ ਮੂੰਹ ਤਲੇ ਆਂਦੇ ਆ ਬੱਚਿਆਂ ਦੇ
ਹਾਂਜੀ ਸਹੀ ਜੀ ਹੋਰ ਤੁਸੀਂ ਛੋਲੇ ਭਟੂਰੇ ਬਣਾ ਲੈਂਦੇ ਓ ਜੀ
ਹਾਂ ਬਣਾ ਤਾਂ ਅਸੀਂ ਲੈਂਣੇ ਆ ਸਾਰਾ ਕੁੱਝ ਈ ਅਸੀਂ ਇਸ ਟੈਮ ਮਾਸਟਰ ਸ਼ੈਫ ਕਰਕੇ ਬੈਠੇ ਵਏ ਐ
ਛਾ ਜੀ ਸਾਨੂੰ ਵੀ ਦੱਸਦੋ ਕੁਛ ਕਿਵੇਂ ਬਣਾਂਦੇ ਓ ਕਿਵੇਂ ਬਣਾਂਦੇ ਓ ਛੋਲੇ ਭਟੂਰੇ
ਛੋਲੇ ਤਾਂ ਦੇਖੋ ਆਮ ਹੀ ਜਿਵੇਂ ਬਣ
ਹਾਂਜੀ ਛੋਲੇ ਤਾਂ ਬਣਾ ਲਈ ਦੇ ਜੀ ਹਾਂਜੀ
ਹਾਂ ਰਹੀ ਗੱਲ ਉਦੇ ਮੈਦੇ ਦਾ ਤੇ ਮੈਦੇ ਦੇ ਵਿੱ ਚ ਆਪਾਂ ਸੂਜੀ ਪਾ ਲੈਂਣੇ ਆ ਜਿਵੇਂ ਮੈਦਾ ਏ ਉਹਦੇ ਚ ਦਹੀਂ ਪਾ ਲੈਂਨੇ ਆ ਥੋੜ੍ਹਾ ਜਿਹਾ
ਅੱਛਾ ਜੀ ਅੱਛਾ
ਪਾਂ ਗੁੰਨ ਲੈਂਨੇ ਆ ਜਿਵੇਂ ਕਈ ਵਾਰ ਤਾਂ ਆਪਾਂ ਥੋੜਾ ਬਹੁਤ ਜਿਵੇਂ ਘਰ ਦਾ ਗੁੰਨਨੇ ਆ ਦੇਖੋ ਦੁਕਾਨਾਂ ਦਾ ਉਹ ਤਾਂ ਅਲੱਗ ਗੱਲ ਐ ਜੇ ਘਰ ਦਾ ਹੁੰਦੇ ਹਾਂ, ਅਸੀ ਥੋੜਾ ਜਿਹਾ ਦੁੱਧ ਪਾ ਦਿਨੇ ਆ ਉਹਦੇ ਚ, ਨਾ ਭਟੂਰੇ ਐਨ ਨਰਮ ਬਣਦੇ ਆ। ਉਹਨਾ ਚ ਘੀ ਨਹੀਂ ਭਰਿਆ ਜਾਂਦਾ।
ਠੀਕ ਏ ਜੀ।
ਹਾਂ, ਉਹਨੂੰ ਰੱਖ ਦੋ, ਅੱਧੇ ਕੁ ਘੰਟੇ ਵਾਸਤੇ। ਹਾ, ਘਿਓ ਵੀ ਪਾ ਲੈਂਣੇ ਆ, ਪਰ ਇਹ ਏ ਫੇਰ। ਜਿਵੇਂ ਘਿਓ ਤਾਂ ਅਸੀਂ ਤਦ ਪਾਂਣੇ ਆ, ਜੇ ਆਪਾਂ ਨੇ ਕਰਾਰੇ ਜੇ ਖਾਣੇ ਹੋਣ, ਹੁਣ ਬੱਚੇ ਖਾਂਦੇ ਆ ਨਰਮ। ਤਾਂ ਇਸ ਕਰਕੇ ਨਾ, ਮੈਂ ਜ਼ਿਆਦਾ ਘੀ ਉਹਦੇ ਚ ਪਾਉਂਦੀ ਨੀ, ਫੇਰ।
ਅੱਛਾ ਜੀ ਅੱਛਾ।
ਉਹਦੇ ਚ ਨਾ ਕਰਾਰਾਪਣ ਆ ਜਾਂਦੈ, ਫਿਰ ਘੀ ਪਾ ਕੇ।
ਹਾਂਜੀ, ਹਾਂਜੀ।
ਸੂਜੀ ਪਾਂਦੇ ਆ ਤਾਂ ਆਪਾਂ, ਫੇਰ ਸੂਜੀ ਪਾ ਕੇ ਨਾ ਇਹ ਹੁੰਦਾ ਕਿ, ਚੱਲ ਥੋੜੇ ਨਰਮ ਜਿਹੇ ਬਣਦੇ ਆ।
ਅੱਛਾ ਜੀ।
ਹਾਂ, ਫੇਰ ਘੀ ਵੀ ਨੀ ਭਰਦਾ ਭਟੂਰਿਆਂ ਚ, ਜਿਵੇਂ ਕਈਆਂ ਚ ਭਰ ਜਾਂਦਾ ਏ। ਤਾਂ ਇਸ ਕਰਕੇ ਅਸੀਂ ਉਹਦੇ ਚ ਕਰਦੇ ਆ, ਘਰ ਵਾਸਤੇ, ਜੇ ਦੁਕਾਨਾਂ ਵਾਸਤੇ ਹੋ ਤਾਂ ਫਿਰ ਅਲੱਗ ਹੀ ਗੱਲ ਏ।
ਹਾਂਜੀ, ਹਾਂਜੀ, ਉਹ ਤੱਲੇ ਹੁੰਦੇ ਨਾ ਜ਼ਿਆਦਾ ਬਾਹਰ ਦੇ, ਵੈਸੇ ਹੀ ਨਹੀਂ ਖਾਈਦਾ ਹੁੰਦਾ ਪਤਾ। ਤੁਸੀਂ ਖਾਂਦੇ ਹੋ ਬਾਹਰ ਦਾ, ਹਾਂ, ਬਾਹਰ ਦਾ ਖਾਂਦੇ ਹੋ।
ਨਾ-ਨਾ, ਮੈਂ ਤਾਂ ਸਾਰਾ ਘਰ ਚ ਹੀ ਬਣਾਉਂਦੀ ਹਾਂ, ਬਾਹਰ ਦਾ ਤਾਂ ਬਹੁਤ ਘੱਟ, ਕਦੀ ਹੋ ਜਾਂਦਾ ਜਿਵੇਂ ਮਹੀਨੇ ਚ। ਇੱਕ ਵਾਰੀ ਬੱਚਿਆਂ ਵਾਸਤੇ ਮੰਗਵਾ ਲਿਆ, ਤਾਂ, ਵਰਨਾ ਘਰ ਨੀ।
ਵੈਸੇ ਵੀ ਅੱਜ ਕੱਲ੍ਹ ਬੱਚੇ ਵਜਾਂਦੇ ਜ਼ਿਆਦਾ, ਖਾਂਦੇ ਘੱਟ ਨੇ।
ਹੋਰ ਬੱਚਿਆਂ ਨੂੰ ਚਾਹੀਦਾ ਕੀ ਹੈ, ਮੋਮਸ ਖਵਾ ਦੋ, ਆਹ ਸਪਰਿੰਗ ਰੋਲ ਹੋ ਗਏ। ਚਉਮੀਨ ਹੋ ਗਈ।
ਹਾਂਜੀ।
ਮੈਂ ਤਾਂ, ਮੈਂ ਤਾਂ ਮੋਮੋਸ ਵੀ ਆਪਣੇ ਘਰ ਹੀ ਬਣਾ ਦੇ ਖੁਵਾ ਦਿੰਦੀ ਹਾਂ, ਠਾ ਕੇ।
ਅੱਛਾ ਜੀ, ਅੱਛਾ ਮੈਦੇ ਤੇ ਬਣਾਉਂਦੇ ਹੋ, ਸੂਜੀ ਦੇ।
ਨਾ, ਮੈਂ ਸੂਜੀ ਤੇ ਬਣਾਉਦੀ ਆ, ਮੈਦਾ ਤਾਂ ਫੇਰ ਜ਼ਿਆਦਾ ਨੁਕਸਾਨ ਕਰਦੈ, ਚਾਹੇ ਘਰੇ ਬਣਾਓ, ਚਾਹੇ ਬਾਹਰੇ ਬਣਾਓ। ਮੈਂ ਤਾਂ ਇੱਕ ਦਿਨ ਤਾਂ ਬਲਕਿ ਆਟੇ ਦੇ ਹੀ ਬਣਾਏ ਸੀ, ਮੋਮੋਜ਼। ਹੋਰ ਕਿਯਾ, ਆਟੇ ਦੇ ਵੀ ਵਧੀਆ ਬਣੇ। ਆਟੇ ਦੇ ਵੀ, ਜਿਵੇਂ ਆਪਾਂ ਨੇ, ਉਹਦੇ ਚ ਆਪਾਂ ਆਟੇ ਚ ਘੀ ਮਿਲਾ ਕੇ ਨਾ, ਜਿਵੇਂ ਹੁਣ ਆਪਾਂ। ਤੁਸੀਂ ਕਹਿ ਰਹੇ ਹੋ ਭਟੂਰਿਆਂ ਚ ਪਾਣੀ ਆ, ਉਹਦੇ ਚ ਵੀ ਆਪਾਂ ਨੇ ਘੀ ਪਾ ਲਿਆ, ਨਮਕ ਪਾ ਲਿਆ। ਥੋੜਾ ਜਿਹਾ ਉਹਨੂੰ, ਗੁੰਨ ਕੇ ਘੰਟੇ, ਅੱਧੇ ਘੰਟੇ ਵਾਸਤੇ ਰੱਖਦਾ, ਫੇਰ ਉਹਦੀ ਬਿਲਕੁਲ ਬਿਲਕੁਲ ਛੋਟੀ ਛੋਟੀ ਪੇੜੀਆਂ ਕਰਕੇ ਨਾ, ਉਹਦੇ 'ਚ ਆਪਣਾ ਜਿਵੇਂ ਸਟਫਿੰਗ ਆਪਾਂ ਨੇ ਤਿਆਰ ਕਰੀ, ਜੋ ਮਰਜ਼ੀ ਪਨੀਰ। ਪਾਓ ਉਹਦੇ ਚ, ਉਹ ਕਰ ਤਲ ਲੋ, ਜੋ ਤੁਹਾਡਾ ਬੱਚਾ ਖਾਂਦਾ ਉਹਵੇ। ਸਾਰੀ ਸਬਜ਼ੀਆਂ ਪਾ ਲੈਂਦੀ ਹਾਂ ਥੋੜਾ, ਚੋਪਰ ਚ ਕਰਕੇ ਨਾ ਥੋੜਾ, ਹੰ, ਲਸਣ ਲੂਸਣ ਜਾ ਪਾ ਕੇ। ਫੇਰ ਉਦੇ ਹੀ ਆਪਾਂ ਨੇ ਬਸ। ਹੈ ਕਿ, ਜੋ ਸਟਫਿੰਗ ਹੈ ਆਪਾਂ ਨੂੰ, ਚਾਹੇ ਗੋਲ ਲੈ ਲਓ, ਚਾਹੇ ਲੰਬੇ ਚ ਲੈ ਲੋ। ਆਪਾਂ ਨੇ ਉਹਨੂੰ ਮਰੋੜ ਕੇ ਸਟੀਮ ਵਾਲੇ ਵੀ ਬਣਾਦੇ, ਮੈਂ ਸਟੀਮ ਵਾਲੇ ਤੇ ਜ਼ਿਆਦਾ, ਮੈਂ ਫਰਾਈ ਕਰਕੇ ਬਣਵਾਤੇ ਸੀ। ਸਟੀਮ ਵਾਲੇ ਤਾਂ ਫਿਰ, ਫੇਰ ਵੀ ਕੱਚੇ-ਕੱਚੇ ਜੇਹੇ ਰਹਿੰਦੇ ਆ। ਹਾਂ, ਫਿਰ ਉਹ ਵੀ ਨੁਕਸਾਨ ਦਿਨੇਂ ਆ, ਮੈਂ ਤਾਂ ਫਰਾਈ ਕਰ। ਤੇ ਆਟਾ ਹੈ, ਜਿਵੇਂ ਆਪਾਂ ਪੂਰੀ ਖਾ ਲੀ। ਐਵੇਂ ਬਸ ਹੈ, ਉਹਦਾ ਟੇਸਟ ਵੈਸੇ ਦਾ ਵੈਸਾ ਆਂਦਾ, ਥੋੜ੍ਹਾ ਜਿਹਾ ਸ਼ਕਲ ਤਾਂ ਲੱਗਦੀ ਹੈ, ਉਹ ਵਾਈਟ ਹੈ। ਉਹ ਥੋੜੇ ਬਰਾਊਨਿਸ਼ ਚ ਆ ਜਾਂਦੇ ਆ। ਆਟੇ ਵਾਲੇ, ਪਰ ਇਹ ਹੈ ਕਿ ਟੇਸਟ ਚ ਨੀ ਫ਼ਰਕ। ਪੈਂਦਾ, ਟੇਸਟ ਵਧੀਆ ਆਉਦੈ, ਜਦ ਬੱਚੇ ਐਵੇਂ ਦੀ ਚੀਜ਼ ਮੰਗੇ, ਮੈਂ ਤਾਂ ਇੱਕ ਦਿਨ। ਸਪਰਿੰਗ ਰੋਲ ਵੀ ਘਰ ਈ ਬਣਾਤੇ ਸੀ, ਆਟੇ ਦੇ ਹੀ।
ਸਾਡੇ ਕੋਲ ਨੀ ਬਣਦੇ ਸਪਰਿੰਗ ਰੋਲ, ਉਹ ਨਾ ਥੋੜੇ ਕੁਰਕੁਰੇ ਜ ਹੁੰਦੇ ਨੇ ਨਾ, ਉਹ ਨੀ ਬਣ ਪਾਉਂਦੇ। ਤਾਂ ਨੀ ਕਿਉਂ ਨੀ ਬ
ਹਾਂ ਆਟੇ ਦੇ ਨੀ, ਬਨਦੇ ਹੈਗੇ ਕੁਰਕੁਰੇ, ਏਹ ਐ ਕਿ ਓ ਥੋੜਾ ਜੇਹਾ ਹਾਂ, ਥੋੜਾ ਜੇਆ ਨਰਮ ਐ, ਲੇਕਿਨ ਏਹ ਜੇ, ਜਿਵੇਂ ਸਟਫਿੰਗ ਆਪਾਂ ਬਿਲਕੁਲ ਉਵੇਂ ਦੀ ਬਣ ਜਾਂਦੀ ਐ ਨਾ ਫੇਰ, ਇੰਨਾ ਫੀਲ ਨੀ, ਕਰਦੇ ਬੱਚਾ ਵੀ ਹਾਂ ਥੋੜ੍ਹਾ, ਐਵੇਂ ਹੋਨੇ ਚਾਈਦੇ ਐ, ਕਰਾਰੇ -ਕਰਾਰੇ ਜੇ।
ਹਾਂਜੀ- ਹਾਂਜੀ, ਤਿੱਖੇ ਖਾਂਦੇ ਨੇ।
ਹਾਂ, ਫੇਰ ਅਗਰ ਮੈਦੇ ਦੇ ਈ ਬਨਾਨੇ ਹੈ, ਜਿਵੇਂ ਮੈਦੇ ਦੇ ਤਾਂ ਕਦੀ ਕਦਾਰ ਈ ਇੱਕ ਵਾਰੀ ਮੈਂਨੇ, ਮੈਦੇ ਦੇ ਬਨਾਏ, ਤੇ ਓ ਬਨੇ ਤੇ ਬੜੇ ਕਰਾਰੇ।
ਅੱਛਾ ਜੀ ਨਈ ਅਸੀਂ ਤੇ ਘੱਟ, ਵੱਧ ਈ ਬਨਾਈ ਦਾ। ਜਾਦਾ ਨੀ ਬਣਾਈ ਦੇ, ਘਰੇ ਬੱਚੇ ਵੈਸੇ ਈ ਬਮਾਰ ਹੋ ਜਾਂਦੇ ਨੇ ਤਲੀਆਂ -ਮੱਲੀਆਂ, ਚੀਜਾਂ ਖਾ ਕੇ ਤਾਂ।
ਇਸ ਟਾਈਮ ਤਾਂ, ਵੈਸੇ ਇੰਨੀ ਗਰਮੀ ਪੈ ਰੀ ਇੰਨੀ ਲੂਆਂ ਪੈ ਰੀਆਂ, ਵੈਸੇ ਈ ਨਈ ਬੰਦਾ ਨੂੰ ਫਰਾਈ ਕਰੀ ਹੋਈ ਚੀਜ ਤਾਂ, ਵੈਸੇ ਈ ਨੀ ਖਾਨ ਦੇ ਰਈ।
ਸਈ ਗੱਲ ਜੀ, ਬਰਸਾਤਾਂ ਤਾਂ ਪਤਾ ਈ ਨਈ ਹੈਗਾ, ਬਰਸਾਤਾਂ ਆਣੀਆਂ ਵੀ ਕਿ ਨਈ, ਪਤਾ ਨੀ ਲੱਗਦਾ ਕੁਛ।
ਹੋਰ ਏ, ਦੇਖ ਲੋ ਗਰਮੀ ਦੇਖੋ, ਅਜੇ ਸਕੂਲ ਖੁੱਲਣ ਦੇ ਬੱਚੇਆਂ ਦੇ ਹੋ ਰੇ ਐਂ। ਰੈਹ ਗਏ, ਕਿੰਨੇ ਕੁ ਦਿਨ ਰੈਹ ਪੰਜ, ਛੇ ਸਕੂਲ ਤਾਰੀਖ ਨੂੰ ਆਪਣਾ ਪੰਜ ਛੇ, ਦਿਨ ਸਾਰੇ ਰੈਹ ਗਏ।
ਹਾਂਜੀ- ਹਾਂਜੀ, ਬੱਚੇਆਂ ਦੇ ਪੇਪਰ ਵੀ ਸ਼ੁਰੂ ਹੋਣ ਵਾਲੇ ਨੇ, ਨਾਲ।
ਹਾਂ, ਸੱਤ ਤਾਰੀਕ ਨੂੰ ਹੋਣਗੇ ਖੁ ਸ਼ੁਰੂ ਮੇਰੇ ਵੀ ਬੱਚੇਆਂ ਦੇ ਦੋਨਾਂ ਦੇ।
ਅੱਛਾ ਜੀ -ਅੱਛਾ, ਸਕੂਲ ਦੀ ਫੀਸਾਂ ਈ, ਨੀ ਮਾਣਦੀ ਹੈ ਕਿੰਨੇ ਮੈਹੰਗੇ ਕੀਤੀਆਂ ਹੋਈਆਂ ਸਕੂਲ ਦੀ ਫੀਸਾਂ ਵੀ, ਅ
ਓ ਤਾਂ ਹੈ ਈ ਐ, ਏਹ ਤਾਂ ਫੇਰ ਸਾਡੇ ਜੇਹੜੇ ਮੇਰੇ ਬੱਚੇ ਸਕੂਲ 'ਚ ਪੜ੍ਹ ਰਏ ਐ ਓਨਾਂ ਦੀ ਤਾਂ ਫੇਰ, ਅਜੇ ਘੱਟ ਐ, ਤੇ ਹੋਰ ਸਕੂਲਾਂ ਚ ਦੇਖੋ। ਖੋਗੇ ਮੇਰੀ ਦਰਾਨੀ ਦਾ ਐ ਬੱਚਾ, ਸਿਰਫ਼ ਮੈਂ ਕੇਹ ਰਈ ਹਜੇ ਪ੍ਰੀ ਪਤਾ ਨੀ, ਨਰਸਰੀ ਚ ਐ, ਪਤਾ ਨੀ ਕੇ- ਜੀ 'ਚ ਹੈ ਓਹ। ਉਹਦੀ ਪਰ ਮੰਥ ਫੀਸ ਪਤਾ ਕਿੰਨੀ ਐ? ਸਾਢੇ ਤਿੰਨ ਹਜਾਰ। ਸਾਢੇ ਤਿੰਨ ਹਜਾਰ ਉਦੀ ਪਰ ਮੰਥ ਫੀਸ ਐ, ਜੇਹੜਾ ਬੱਚਾ ਅਜੇ ਫਸਟ 'ਚ ਨਹੀਂ ਆਏਆ।
ਹਾਂਜੀ -ਹਾਂਜੀ, ਹਲੇ ਤੇ ਸ਼ੁਰੂਆਤ ਹੋਏਆ ਬੱਚੇ ਦਾ‌।
ਹਾਂ, ਔਰ ਏ ਮੇਰੀ ਕੁੜੀ ਆ। ਪਲੱਸ ਵਨ ਚ ਹੋ ਗਈ, ਉਦੀ ਚੌਵੀ ਸੌ ਰੁਪਏ ਹੁਨ ਹੋਈ ਐ ਪਲੱਸ ਵਨ 'ਚ।
ਅੱਛਾ ਜੀ। ਹਾਂ, ਫੇਰ ਤੇ ਘੱਟ ਈ ਐ, ਉਹਦੇ ਹਿਸਾਬ ਨਾਲ ਨਾ ਤਾਂ ਹਾਂਜੀ, ਓ ਫੇਰ ਕਾਫ਼ੀ ਵੱਡੇ ਸ- ਕੂਲ ਪਾਏਆ ਹੋਨਾ ਨਾ ਓਨਾਂ ਨੇ।
ਹਾਂ- ਹਾਂ, ਯਾਰ ਵੱਡਾ ਵੀ ਸਕੂਲ ਕਿਆ ਕਰੇਗਾ, ਜਿੰਨੇ ਬੱਚੇਆਂ ਨੇ ਪੜ੍ਹਨਾ ਹੋਊਗਾ ਨਾ, ਓ ਸਰਕਾਰੀ 'ਚ ਵੀ ਪੜ੍ਹ ਲੈਂਨੇ ਐਂ, ਓ ਪ੍ਰਾਈਵੇਟ ਚ ਵੀ ਪੜ੍ਹ ਲੈਂਨੇ ਐਂ ਔਰ ਜਿਨਾਂ ਨੇ ਨਾ, ਪੜ੍ਹਨਾ ਉਨਾਂ ਜਿ ਜਿੱਥੇ ਮਰਜੀ ਲਗਾ ਦੋ ਓਨੂੰ ਫੇਰ।
ਸਾਡੇ ਮੰਤਰੀ ਸਾਬ ਵੀ ਵੇਖ ਲਓ, ਚਾਹ ਵੇਚ ਕੇ ਮੰਤਰੀ ਬਣ ਗਏ ਨੇ। ਹੋਰ ਕੀ ਚਾਈਦਾ ਜੀ, ਹਾਂਜੀ। ਦੇਖ ਲੋ ਜੀ, ਕੈੰਦੇ ਨੇ ਟੈਮ ਦਾ ਕੁਛ ਨੀਂ ਪਤਾ ਹੁੰਦਾ।
ਹਮ।
ਸਈ ਗੱਲ ਆ ਜੀ, ਹੋਰ? ਤੇ, ਰੋਟੀ -ਰੂਟੀ ਬਚ ਜਾਂਦੀ, ਫੇਰ ਕੀ ਕਰਦੇ ਓ ਰੋਟੀ ਜੇ ਬਚ ਜਾਂਦੀ, ਤੁਆਡੀ।
ਸਾਡੇ ਬਚ ਦੀ ਨੀ ਰੋਟੀ, ਕਿਉਂਕਿ ਏਹ ਸਾਡੇ ਨਾ ਏਹ ਸਿਸਟਮ ਐ, ਜਦ ਵੀ ਕੋਈ ਬੱ ਖਾਏਗਾ ਚਾਹੇ ਬੱਚਾ ਖਾਏ, ਚਾਹੇ ਬੜਾ ਖਾਏ।
ਅੱਛਾ ਜੀ।
ਖਾਏਗਾ ਓਦੀ ਤੁਰੰਤ ਹੀ ਰੋਟੀ ਬਣੂਗੀ। ਤਾਜ਼ੀ ਹੀ ਬਣੇਗੀ ਜੇ ਮੈਂ ਘੰਟਾ ਪਹਿਲਾਂ ਬਣਾ ਕੇ ਵੀ ਰੱਖ ਰੱਖਦਾਂਗੀ ਨਾ ਫੇਰ ਸਾਰੇ ਬੱਚੇ ਵੀ ਹੋਣ ਚਾਹੇ ਮੇਰੇ ਹਸਬੈਂਡ ਕਹਿੰਗੇ ਅਸੀਂ ਨੀ ਖਾਂਦੇ ਬਸ ਹੀ ਰੋਟੀ ਤੁਸੀਂ ਖਾਓ।
ਅੱਛਾ ਜੀ ਅੱਛਾ ਨਈ ਸਾਡੇ ਤਾਂ ਖਾ ਲੈਂਦੇ ਨੇ।
ਸਾਢੇ ਗਿਆਰਾਂ ਵਜੇ ਰਾਤ ਨੂੰ ਆਨੇ ਹਾਂ, ਤਾਂ ਉਹਨਾਂ ਦੀ ਸਾਢੇ ਗਿਆਰਾਂ ਵਜੇ ਹੀ ਬਣੇਗੀ, ਜੇ ਬਾਰਾਂ ਵਜੇ ਆਏ ਤਾਂ ਬਾਰਾਂ ਵਜੇ ਹੀ ਬਣੇਗੀ।
ਅੱਛਾ ਜੀ ਨਈਂ-ਨਈਂ ਜੀ ਸਾਡੇ ਤੇ ਖਾ ਲੈਂਦੇ ਨੇ ਸਾਡੇ ਤਾਂ ਸਹੀ ਹੈਗੇ ਨੇ ਸਾਰੇ।
ਨਾ-ਨਾ ਸਾਡੇ ਨੀ ਖਾਂਦੇ ਉਹ ਕਹਿੰਦੇ ਸਾਰਾ ਦਿਨ ਅਸੀਂ ਕੁੱਤੇ ਦੀ ਮੌਤ ਮਰ ਰਹੇ ਆ। ਕੰਮ ਕਰ ਰਹੇ ਆ ਗੋਟੀ ਵੀ ਗਰਮ ਨਾ ਮਿਲੇ ਸਾਨੂੰ ਕੀ ਫਾਇਦਾ।
ਹਾਂਜੀ-ਹਾਂਜੀ ਸਹੀ ਗੱਲ ਹੈ ਜੀ।
ਇਸ ਕਰਕੇ ਬਈਆ ਨਾ ਤਾਂ ਹੈ ਹੀ ਫਿਰ ਕੀ ਆਟਾ ਗੁੰਨਿਆ ਹੋਇਆ ਹੁੰਦਾ ਸਬ ਜੀ ਬਣੀ ਵੀ ਹੁੰਦੀ ਆ ਦੋ ਫੁਲਕੇ ਲਾਉਣ ਚ ਕਿਹੜਾ ਫ਼ਰਕ ਪੈਂਦਾ। ਹੋਰ ਕਿਆ, ਇੰਨੇ ਬੰਦਾ ਮੂੰਹ ਹੱਥ ਧੋਏਗਾ ਇਨੇ ਚ ਤਾਂ ਆਪਾਂ ਦੋ ਫੁਲਕੇ ਲਾ ਕੇ ਹੀ ਪਾਸੇ ਕਰਦੇ ਆ।
ਹਾਂਜੀ-ਹਾਂਜੀ ਸਵੇਰੇ ਫੇਰ ਕਿਸ ਟੈਮ ਉੱਠਦੇ ਹੋ ਤੁਸੀਂ?
ਸਵੇਰੇ ਉਹੀ ਟਾਈਮ ਹੈ ਸਾਡਾ ਸੱਤ ਵਜੇ ਹੁਣ ਜਿਵੇਂ ਬੱਚਿਆਂ ਦੀ ਛੁੱਟੀਆ ਪੈ ਰਹੀਆਂ ਹੋਣ ਅੱਠ ਵਜੇ ਆ ਨੇ ਤਾਂ ਫਿਰ ਜੇ ਬੱਚੇ ਸਕੂਲ ਜਾਨੇ ਆ ਫੇਰ ਛੇ ਵਜੇ ਉੱਠ ਜਾਂਦੇ ਆਪਾਂ।
ਅੱਛਾ ਜੀ ਸੈਰ ਸੂਰ ਜਾਂਦੇ ਹੋ, ਸੈਰ ਸੂਰ ਜਾਂਦੇ ਪਓ ਹੋ।
ਨਾ ਕਿੱਥੇ ਮੈਨੇ ਆਪਣੀ ਫਰੈਂਡ ਨੂੰ ਕਿਹਾ ਤਾਂ ਰੱਖਿਆ ਨਾ ਯੋਗਾ ਕਰਦੀਆ ਨਾ ਸੈਰ ਕਰਦੇ ਏ। ਕਿਹਾ ਹੈ ਮੈਂ ਕਿਹਾ ਕੁਛ ਤਾ ਸ਼ੁਰੂ ਕਰਦੋ ਥੋੜਾ ਜਹਾ ਸਰੀਰ ਸੈੱਟ ਹੋਜੂ।
ਸਹੀ ਗੱਲ ਆ ਜੀ ਅਸੀਂ ਤੇ ਜਾਨੇ ਆ ਸਵੇਰੇ ਤੜਕੇ ਉੱਠੀ ਜਾ ਸਾਡੇ ਤਰੈ ਵਜੇ। ਸਾਡੇ ਚਾਰ ਜਾਨੇ ਹਾਂ ਸੈਰ ਤੇ ਹਾਂਜੀ ਸਾਡੇ ਸਾਡੇ ਪੰਜ ਵਜੇ ਆਨੇ ਆ ਪਾਰਕ ਜਾਨੇ ਆ ਜੀ ਨਾਲ ਹੀ ਹੈਗੀ ਸਾਡੇ। ਘਰੇ ਦੇ ਪਾਰਕ ਨਾਲ ਹੀ ਹੈਗੀ ਹੈ।
ਬਸ ਠੀਕ ਹੈ, ਕੱਲੇ ਜਾਂਦੇ ਹੋ ਕੋਈ ਹੋਰ ਨਾਲ ਜਾਂਦਾ।
ਹਾਂਜੀ ਨਾਲ ਹੈਗੇ ਸਾਡੇ ਰਿਸ਼ਤੇਦਾਰ ਹੈਗੇ ਨੇ ਨਾਲ ਜਾਂਦੇ ਨੇ ਜੀ। ਰਲ ਕੇ ਜਾਈਦਾ ਕੱਠੇ ਕੱਲੇ ਤੁਹਾਨੂੰ ਪਤਾ ਅੱਜ ਕੱਲ ਤੇ ਕੁੱਤੇ ਵੀ ਅਵਾਰਾ ਹੋਏ ਪਏ ਨੇ ਪੈਣ ਨੂੰ ਫਿਰਦੇ ਨੇ। ਦੇਖਦੇ ਨੀ ਛੋਟੇ-ਛੋਟੇ ਨਿਆਣੇ ਨੂੰ ਪਈ ਫਿਰਦੇ ਨੇ ਪਿੱਛੇ ਨਿਆਣੇ ਦੀ ਖਲ ਲੈ ਲੀ ਉਹਨੇ ਵੱਡ-ਵੱਢ ਕੇ ਪਿੱਛੇ ਤਾਂ। ਨਿਊਜ਼ ਚ ਆਈ ਸੀ ਨਾ ਨਿਊਜ਼ ਦੇਖਿਆ ਸੀ। ਹਾਂਜੀ
ਨਾ ਉਰੇ ਤਾਂ ਮੈਂ ਤਾਂ ਖੁੱਦ ਸਵੇਰੇ ਵੀ ਚਾਹੇ ਰਾਤੀ ਹੋ ਮੈਂ ਤਾਂ ਖੁੱਦ ਕੁੱਤਿਆਂ ਤਾਂ ਬਹੁਤ ਡਰਦੀ ਆ ਭਈਆ। ਇੰਨੇ ਤਾਂ ਕੁੱਤੇ ਸਾਡੀ ਗਲੀ ਚ ਤੇ ਇੰਨੇ ਕੁੱਤੇ ਹੋਏ
ਹਾਂਜੀ-ਹਾਂਜੀ ਅੱਛਾ ਹੋਰ ਜੀ?
ਹੋਰ ਕੀ ਹੁਣ ਦੇਖਦੇ ਆ ਮੈਨੇ ਆਪਣੀ ਫਰੈਂਡ ਨੂੰ ਕਿਹਾ ਤਾਂ ਹੈ ਮੈਂ ਕਿਹਾ ਕਰਲੋ ਯਾ ਤਾ ਯੋਗਾ ਸ਼ੁਰੂ ਕਰਲੋ ਯਾ ਸੈਰ ਸ਼ੁਰੂ ਕਰਲ ਲੋ ਮੈਂ ਕਿਹਾ ਕੁਛ ਤਾਂ ਕਰੋ। ਸਰੀਰ ਵਾਸਤੇ ਆਪਣੇ ਕਹਿੰਦੇ ਆ।
ਪੀਣ ਨਾਲ ਵੀ ਸਰੀਰ ਘੱਟਦਾ ਜਾਦਾ ਪਾਣੀ ਪੀਣ ਨਾਲ ਕਹਿੰਦੇ ਦਸ ਗਲਾਸ ਡੇਲੀ ਪਾਣੀ ਪੀਓ ਉਸ ਤੇ ਰੋਜ਼ਾਨਾ।
ਹਾਂ ਉਹ ਤਾਂ ਹੈ ਹੀ ਆ।
ਕਹਿੰਦੇ ਹੈ ਕਿ ਘੱਟਦਾ ਹੈ ਸਵੇਰੇ-ਸਵੇਰੇ ਕੋਸਾ-ਕੋਸਾ ਪਾਣੀ ਪੀ ਲੋ ਉਸ ਤੋਂ ਬਾਦ ਡੇਲੀ ਚ ਮਤਲਬ ਦਸ ਗਿਲਾਸ ਰੋਜਾਨਾ ਪੀ ਕੇ ਖ਼ਤਮ ਕਰਨਾ ਹੈ ਦਸ ਚਾਰ ਲੀਟਰ ਡੇਲੀ ਪੀਣਾ ਹੈ ਆਪਾਂ ਜੋ ਮਰਜ਼ੀ ਹੋਜੇ।
ਉਹ ਤਾਂ ਵੇਟ ਦੇ ਹਿਸਾਬ ਨਾਲ ਪੀਨੇ ਆ ਨਾ।
ਹਾਂਜੀ-ਹਾਂਜੀ
ਤਿੰਨ ਹੋ ਚਾਹੇ ਚਾਰ ਲੀਟਰ ਹੋ ਹੁਣ ਆਪਾਂ ਤਿੰਨ ਲੀਟਰ ਪੀ ਲੈਨੇ ਹਾਂ ਪੂਰੇ ਦਿਨ ਚ।
ਅੱਛਾ ਜੀ ਅੱਛਾ ਸਾਡੇ ਕੋਲ ਨੀ ਹੋ ਪਾਦਾ। ਆਲ ਅਸੀਂ ਇੰਨਾ ਆਉਂਦਾ ਪਾਣੀ ਪੀਤੇ ਨੂੰ ਉੱਠ ਨੀ ਜਾਂਦਾ ਪਾਣੀ ਕਿੱਥੇ ਪੀਣਾ ਆਪਾਂ।
ਨਾ -ਨਾ ਆਪਾਂ ਤਾਂ ਉੱਠਦੇ ਸਭ ਤੋਂ ਪਹਿਲਾਂ ਇੱਕ ਗਲਾਸ ਗਰਮ ਪਾਣੀ ਪਹਿਲਾਂ ਇੱਕ ਗਲਾਸ ਗਰਮ ਪਾਣੀ ਪੀ ਕੇ ਫੇਰ ਕੰਮ ਸ਼ੁਰੂ ਕਰੀ ਦਾ।
ਅੱਛਾ ਜੀ ਅੱਛਾ।
ਜਦੋ ਸਕੂਲ ਜਾਂਦੇ ਆ ਤਦ ਵੀ ਸਭ ਤੋਂ ਪਹਿਲਾਂ ਜਿਵੇ ਮੈਂ ਉੱਠਣਾ ਇੰਨੇ ਬਚੇ ਬੱਚਿਆਂ ਨੂੰ ਆਵਾਜ਼ ਮਾਰਾਂਗੀ ਇੰਨੇ ਮੈਂ ਆਪਣਾ ਗਰਮ ਪਾਣੀ ਲੈ ਕੇ ਬਹਿ ਜਾਂਗੀ ਜਦ ਤੱਕ ਕਿ ਉੱਠਦੇ ਆ ਇੱਕ ਗਲਾਸ ਪੀ ਲਿਆ। ਚੱਲ ਬਾਈ ਛੁੱਟੀ ਨਾਪ ਰੱਖੋ ਨਾ ਆਪਣਾ ਫੇਰ ਨੀ ਕੋਈ ਦਿੱਕਤ ਹੁੰਦੀ।
ਹਾਂਜੀ ਹਾਂਜੀ। ਅਸੀਂ ਤੇ ਵੈਸੇ ਸਵੇਰੇ ਅੱਛਾ ਜੀ ਅੱਛਾ।
ਹੋਰ ਉਹੀ ਆਪਾਂ ਨੇ ਨੋ ਕੱਪ ਪੀਣੇ ਆ ਪੂਰੇ ਦਿਨ ਚ ਉਹ ਪੂਰੇ ਕਰ ਲੈਂਦੇ ਹਾਂ ਹੁਣ ਕਈ ਵਾਰ ਵਿੱਚ ਨੂੰ ਛੁੱਟੀਆਂ ਜੀ ਸੀ ਬੱਚੇ ਗਏ ਹੋਏ ਸੀ ਤਦ ਨੀ ਪੀਤਾ ਗਿਆ ਫਿਰ ਜੋ ਚੀਜ਼ ਆ ਰਹੀ ਹੈ ਆ ਰਹੀ ਹੈ ਜੋ ਚੀਜ਼ ਖਾਈ ਜਾ ਰਹੀ ਐ।
ਸਹੀ ਗੱਲ ਐ ਜੇ ਅੰਦਰ ਬਾਹਰ ਤੇ ਇੰਨਾ ਵੀ ਨੀ ਧਿਆਨ ਦਿੱਤਾ ਜਾਂਦਾ।
ਹਾਂ ਹੋਰ ਅੰਦਰ ਬਾਹਰ ਚ ਤਾਂ ਦਿੱਤਾ ਹੀ ਨਹੀਂ ਜਾਂਦਾ ਹੁਣ ਉਹੀ ਤਾਂ ਸਰੀਰ ਦਾ ਕੁਛ ਹੋ ਗਿਆ ਪਹਿਲਾਂ ਫੇਰ ਵੀ ਸੈਟ ਸੀ, ਹੁਣ ਤਾਂ ਹੋਰ ਤਾਂ ਇਹ ਹੋ ਰਿਹਾ ਕਿ ਹੁਨ ਖਾਣਾ ਪੀਣਾ ਛੱਡੋ ਥੋੜ੍ਹਾ ਜਿਹਾ
ਬਿਲਕੁਲ ਬਿਲਕੁਲ, ਬਾਹਰ ਮਨਾ ਵੀ ਨਹੀਂ ਕੀਤਾ ਜਾਂਦਾ ਨਾ ਕਿਧਰੇ ਜਾ ਕੇ ਹਾਂ ਬਈ ਆਪ ਆਪਾਂ ਆਹ ਨੀ ਖਾਣਾ, ਆਪਾਂ ਉਹ ਨੀ ਖਾਣਾ ਜੀ।
ਕੁੜੀਆਂ ਆਪਣੇ ਘਰ ਜਾ ਕੇ ਕਰੀਓ ਜਿਹੜੀ ਡਾਇਟਿੰਗ ਕਰਨੀ ਆ ਉਰਾ ਤੇ ਜੋ ਮਿਲ ਰਿਹਾ ਨਾ ਖਾਈ ਚਲੋ ਬਸ, ਮਾਂਵਾ ਈ ਕਹਿੰਦੀ ਐਨੀ ਆ ਖਾਓ -ਖਾਓ।
ਹਾਂਜੀ ਹਾਂਜੀ ਸਹੀ ਗੱਲ ਆ ਜੀ। ਹੋਰ ਜੀ, ਚਲੋ ਮੈਂ ਤੁਹਾਨੂੰ ਫੇਰ ਥੋੜ੍ਹੀ ਦੇਰ ਤੱਕ ਨਾ ਫੋਨ ਲਾਂਦੀ ਆ। ਜੀ ਦੁਬਾਰਾ, ਹਾਂਜੀ ਸਸ ਸ੍ਰੀ ਕਾਲ ਜੀ।
ਸਸ ਸ਼੍ਰੀ ਕਾਲ।